ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਠੀਕ ਹੋ।
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ।
ਬਸ ਵਧੀਆ ਤੁਸੀ ਤੇ ਯਾਦ ਹੀ ਨੀ ਕੀਤਾ ਇੰਨਾ ਟਾਈਮ ਹੋ ਗਿਆ। ਤੇ ਮੈਂ ਬੈਠ ਸੀ ਮੈਂ ਕਿਹਾ ਚਲੋ ਮੈਂ ਹੀ ਮੈਂ ਹੀ ਯਾਦ
ਅੱਛਾ-ਅੱਛਾ ਬਹੁਤ ਵਧੀਆ ਕੀਤਾ ਯਾਦ ਤਾਂ ਮੈਂ ਕਰਦੀ ਵੀ- ਬਸ ਫੋਨ ਬਿਜੀ ਹੁੰਦਾ ਬੱਚਿਆਂ ਕੋਲ ਆਉਦਾ ਛੁੱਟੀਆਂ ਚੱਲਦੀਆਂ ਨੇ। ਬੱਚਿਆਂ ਦੀਆਂ ਫੋਨ ਬੱਚਿਆਂ ਕੋਲ ਹੁੰਦਾ ਏ ਤੇ ਫੇਿਰ ਬਸ ਟਾਈਮੀ ਨੀ ਲੱਗਦਾ ਕੁਛ
ਹਾਂ ਸਹੀ ਗੱਲ ਹੈ ਸਹੀ ਗੱਲ ਹੈ ਤੁਸੀਂ ਛਟੀਆਂ ਚ ਕਿਧਰੇ ਜਾਂਦੇ ਆਉਂਦੇ ਨੀ।
ਬਸ ਅੱਸੀ ਕਿੱਥੇ ਜਾਣਾ ਕਦੇ ਚਲੇ ਜਾਈਦਾ।
ਕਿੇ ਹਿਲ ਸਟੇਸ਼ਨ ਤੇ ਕਿ
ਨਾ ਚੱਲ ਜਾਈਦਾ ਕਦੀ ਕਦੀ ਇਸ ਵਾਰੀ ਹੈ ਨੀ ਕਿੱਥੇ ਜਾਣ ਦੀ ਪਲਨਿੰਗ
ਅੱਛਾ ਅੱਛਾ ਅੱ ਵਧਆ ਕੁਛ ਕਈ ਵਾਰੀ ਹੁੰਦਾ ਚਲੋ ਆਪਣਾ ਘਰ ਬਹਿ ਕੇ ਹੀ ਨਾ ਆਪਣਾ ਕਈ ਵਾਰੀ ਇਸ ਲੱਗਦਾ ਹੈ ਨਾ ਥੋੜਾ ਕਰ ਹੀ ਆਰਾਮ ਕਰੀਏ
ਤੁਸੀਂ ਸੁਣਾਓ ਠੀਕ ਹੋ
ਠੀਕ ਠਾਕ ਆ
ਤੇ ਪਰਿਵਾਰ
ਹਮ ਬੱਚੇ ਬੱਚੇ ਸਭ ਗਏਦੇ ਨੇ ਘੁੰਮਣ ਤੇ ਅਸੀਂ ਇਕੱਲ ਹੀ ਸੀ ਬੈਠੀ ਸੀ ਮੈ ਇਕਦਮ ਧਿਆਨ ਆਇਆ ਮੈਂ ਕਿਹਾ ਕਾਫੀ ਟਾਈਮ ਹੋ ਗਿਆ ਗੱਲ ਨੀ ਹੋਈ
ਹਾਂਜੀ ਹਾਂਜੀ ਉਹ ਤੁਹਾਡੀ
ਹੋਰ
ਹੋਰ ਸੁਣਾਓ ਕੀ ਚੱਲ ਰਿਹਾ
ਬਸ ਨਹੀਂ ਅਜੇ ਤੇ ਕੋਈ ਨੀ ਪ੍ਰੋਗਰਾਮ ਬਣਿਆ ਜਾਵਾਂਗੇ ਹਾਂਜੀ ਹਾਂ ਹੋਰ ਮੌਸਮ ਕਿਵੇਂ ਉੱਥੇ
ਮੌਸਮ ਤਾਂ ਗਰਮੀ ਚੱਲ ਰਹੀ ਹੈ ਦੇੇਖੋ ਗਰਮੀ ਤਾਂ ਹੈ ਹੀ ਕੱਲ ਹੋਇਆ ਸੀ ਥੋੜ੍ਹਾ ਜਿਹਾ ਠੰਡਾ ਸ਼ਾਮ ਨੂੰ
ਅੱਛਾ
ਹਮ ਹੁਣ ਫੇਰ ਗਰਮੀ ਹੋਈ ਦੀ ਅੱਜ ਧੁੱਪ ਹੋਈ ਸਵੇਰ ਦੀ
ਅੱਛਾ ਅੱਛਾ ਗਰਮੀ ਆ ਗਰਮੀ ਦਾ ਦਿਨ ਨਿਕਲਦੀ ਬੜੀ ਮੁਸ਼ਕਿਲ ਹੈ ਨਾ ਅਸਲ ਵ ਫੇਰ ਵੀ ਬੰਦਾ ਕਹਿੰਦਾ ਚਲੋ ਹੋ ਜਾਂਦਾ ਹਾਂ ਬੜਾ ਮੁਸ਼ਕਿਲ ਕਿਲ ਹੋੁੰ ਤਾਂ ਨਾ ਤਾਂ ਕਿਧਰੇ ਬਾਜ਼ਾਰ ਜਾਣ ਦਾ ਭੁੱਖ ਹੈਗ ਹਨਾ
ਹਾਂਜੀ
ਹੋਰ ਬੱਚੇ ਬੱਚੇ ਠੀਕ ਨੇ ਤੁਹਾਡੇ
ਬੱਚੇ ਹਾਂਜੀ ਵਧੀਆ ਠੀਕ ਨੇ ਬੱਚੇ
ਹਾਂ ਤੇ ਪਾਠ ਚਲਦੇ ਹੋਣਗੇ ਨਾ ਗੁਰੂ ਅਰਜਨ ਦੇਵ ਜੀ ਦੇ
ਹਾਂਜੀ ਹਾਂਜੀ ਪਾਠ ਚੱਲਦੇ ਮੈਨੂੰ ਬਸ ਮੈਂ ਅੱਜ ਗਈ ਨੀ ਗੁਰਦੁਆਰੇ ਥੋੜ੍ਹੀ ਤਬੀਅਤ ਠੀਕ ਨਹੀਂ ਸੀ ਗੁੜੀਆ ਆ ਮੇਰੀ ਹੁਣੇ ਗਈ ਉਹ ਵੀ ਪਾਠ ਕਰਦੀ ਹੈ ਨਾ
ਅੱਛਾ ਅੱਛਾ ਬੜ ਬੜੀ ਅੱਛੀ ਗੱਲ ਹੈਗੀ ਬੜੀ ਇਹਥੇ
ਹਾਂਜੀ ਫੇਰ ਮੈਂ ਕਿਹਾ ਚੱਲ ਤੂੰ ਚਲੀ ਜਾ ਮੈਂ ਬਾਹਰ ਖੜੀਆਂ ਹੋਈਆਂ ਤੇ ਉਹ ਚਲੀ
ਅੱਛਾ ਅੱਛਾ ਤੇ ਫੇਰ ਕੱਲੀ ਚਲੀ ਜਾਂਦੀ ਉਹ
ਹਾਂਜੀ ਆਪਣਾ ਮਤਲਬ ਕਿ ਗਲੀਏ ਚ ਹੀ ਹੈਗਾ ਗੁਰਦੁਆਰਾ ਨੇੜੇ ਹੀ ਹੈ ਦੂਰ ਨੀ ਹੈਗਾ ਚਾਰ ਪੰਜ ਘਰ ਚ ਹੋਰ ਤੇ ਹਾਂਜੀ ਗੁਰਦੁਆਰਾ ਆਪਣੇ
ਅੱਛਾ ਅੱਛਾ ਚਲੋ ਵਧੀਆ ਤੇ ਫਿਰ ਨਾ ਬਹੁਤ ਵਧੀਆ ਹੋਰ ਬੱਚਿਆਂ ਨੂੰ ਲਗਾ ਲੋ ਸਹੀ ਰਹਿੰਦਾ ਸਹੀ ਰਸਤੇ ਪਾ ਲੋੋ ਤੇ ਹਨਾ ਛੋਟੇ ਉਹ ਜ਼ਦਾ ਵਧੀਆ ਰਹਿੰਦਾ ਹੋਰ
ਨਹੀਂ ਹੁਣ ਛੁੱਟੀਆਂ ਚੱਲ ਰਹੀਆਂ ਅਸੀਂ ਇਹਨੂੰ ਗੁਤਕਾ ਕਲਾਸ ਵੀ ਦੇ ਰਹੇ ਹਾਂ ਹਨ
ਅੱਛਾ ਅੱਛਾ
ਸਾਡੇ ਗਤਕਾ ਕਲਾਸ ਵੀ ਲੱਗਦੀ ਏ ਗੁਰਮਤ ਕਲਾਸ ਵੀ ਲਗਦੀ ਹੈ ਹਾਂਜੀ ਬੱਚੇ ਜਿੰਨੇ ਦਿਨ ਫਰੀ ਰਹਿਣਗੇ ਇੰਨੀ ਦੇਰ ਸਕ ਲੈਣਾ
ਹਾਂ ਸਹੀ ਗੱਲ ਹੈ ਤੇ ਕੀ ਕਹਿ ਰਹੇ ਸੀ ਮੈਂ ਮੈਂ ਸੂਟ ਵੂਟ ਲੈਣੇ ਸੀ ਤੇ ਮੈਂ ਸੋਚਦੀ ਵੀ ਸੀ ਮੈਂ ਕਿੱਥੋਂ ਲਵਾਂ ਮੈਂ ਕੋਟਨ ਵਧੀਆਾ ਕੋਟਨ ਚਾਹੀਦੀ ਮੈਨੂੰ ਜਿਹੜੀ ਨਾ ਗਰਮੀ ਨਾ ਲੱਗੇ ਪਲੀ
ਅੱਛਾ ਅੱਛਾ
ਤੋਂ ਮਿਲਦਾਗਾ ਵਧੀਆ
ਕ ਕਪਰਾ ਤਾਂ ਵੈਸੇ ਅੰਬਾਲੇ ਵੀ ਬਹੁਤ ਅੱਛਾ ਮਿਲਦਾ ਹੈ
ਅੱਛਾ ਤੁਸੀਂ ਕਦੀ ਲਿਆਂਦਾ ਅੰਬਆ ਲਿਓ ਕਪੜਾ
ਹਾਂਜੀ ਅਸੀਂ ਪਹਿਲੇ ਲਿਆਂਦੇ ਸੀ ਅੰਬਾਲੇ ਤੋਂ ਕਾਫ਼ੀ ਅੱਛਾ ਹਾਂ ਨਿਕਲਿਆ ਕੱਪੜਾ ਰੰਗ ਰੂੰਗ ਫੇਟ ਨਹੀਂ ਹੁੰਦੇਦੇ ਕੋਟਨ ਦੇ ਜ਼ਿਆਦਾਤਰ ਰੰਗ ਫੇਟ ਹੋ ਜਾਂਦੇ ਨਾ ਪਰ ਬਹੁਤ ਵਧੀਆ ਨਿਕਲਿਆ ਉਹ
ਅੱਛਾ ਤੇ ਤੁਸੀਂ ਜਿਵੇਂ ਮੈਨੂੰ ਚਾਹੀਦੇ ਉਹਨ ਸੂਟ ਤੇ ਕਿਸ ਤਰ੍ਹਾਂ ਕਰਾਂਗੇ ਆਪਾਂ ਕੀ ਅਸੀਂ ਜਾ ਸਕਦੇ ਹਾਂ ਆਪਾਂ ਇਕੱਠੇ ਆ
ਹਾਂਜੀ ਹਾਂਜੀ ਨਹੀਂ ਜਾ ਸਕਦੇ ਹੁ ਕਾਫੀ ਟਾਈਮ ਹੋ ਨਾ ਫੇਿਰ ਹੁਣ ਮੇਰਾ ਕੋਈ ਹੈ ਨੀ ਕੋਨੈਕਟ ਇਹਨਾਂ ਨਾਲ
ਅੱਛਾ ਅੱਛਾ ਜਾ ਕੇ ਹੀ ਲੈਣੇ ਪੈਣੇ ਨੇ ਹਨਾ ਅੱਛਾ ਅੱਛਾ ਚਲੋ ਕੋਈ ਨੀ ਕਦੀ ਪ੍ਰੋਗਰਾਮ ਬਣੇਗਾ ਨਾ ਮੇਰਾ
ਹਾਂਜੀ ਹਾਂਜੀ ਹਾਂਜੀ ਤੁਸੀਂ ਆਓ ਹਾਂ ਮੈਂ ਵੀ ਲੈਲਾਂਗੀ ਇਕੱਠੇ ਫੇਿਰ ਮੈਂ ਵੀ ਇਕੱਠੇ ਲੈ ਕੇ ਰੱਖ ਦਿੰਦੀ ਆਾਂ ਦੋ ਦੋ ਤਿੰਨ ਤਿੰਨ ਸਵਾਲ
ਗਰਮੀ ਹੈ ਫਿਰ ਬੱਚੇ ਨੇ ਉਹਨਾਂ ਨੂੰ ਵੀ ਚਾਹੀਦੇ ਨੇ ਹਨਾ ਤੇ ਫਿਰ ਕ ਥ ਜ਼ਿਆਦਾ ਬੈਨੀਫਿਟ ਰਹਿੰਦਾ ਨੇ
ਹਾਂਜੀ ਹਰ ਜੀ
ਚਲੋ ਚਲੋ ਮਨ ਕੀਤਾ ਦੋ ਦੋ ਸੂਟ ਸਵਾ ਲਏ
ਹਾਂਜੀ ਤੇ ਕੱਪੜੇ ਤੁਸੀਂ ਆਪ ਸਿਲਾਈ ਕਰਦੇ ਹੋ ਜਾਂ ਸੁਖਉਦੇ ਹੋ ਬਾਹਰੋਂ
ਨਹੀਂ ਨਹੀਂ ਹਾਲ ਫਿਲਹਾਲ ਤੇ ਮੈਂ ਹੀ ਸੀਦੀ ਹਾਂ ਹਾਂ ਜ ਤੱਕ ਥੋੜਾ ਚੱਲਦਾ ਦਾ ਪਿਆ
ਜੇ ਕਿਸੇ ਨੇ ਸਵਾਣੇ ਹੋਣ ਤੇਸੀ ਵੀ ਦਿੰਦੇ ਹੋ ਬਾਹਰ ਦੇ
ਚਨੀਆਂ ਹਨਾ ਕਿਉਂਕਿ ਘਰ ਦਾ ਵੀ ਕੰਮ ਹੋ ਜਾ ਤੇ ਇੰਨਾ ਟਾਈਮ ਮਿਲਦਾ ਹੀ ਨਹੀਂੀ ਹੈ ਬੱਚਾ ਬੱਚਾ ਵੀ ਛੋਟਾ ਹੈ ਨਾ ਤੇ ਬੱਚੇ ਨੂੰ ਸੰਭਾਲਣਾ ਪੈਂਦਾ ਹੁਣ ਆਪਣੇ ਸੂਟ ਵੇਖੋ ਰਾ ਕਦੀ ਪ੍ਰਭਾਤੀ ਕਦੀ ਜਿਸ ਟਮ ਮਰਜ਼ੀ ਮਾਣ ਕਰੇ ਤੇ ਬੰਦਾ ਸਿਲਾਈ ਲਗਾ ਲੈਂਦਾ ਹਨਾ ਤੇ ਫਿਰ ਹਾਂ ਟਾਈਮ ਪ ਟਾਈਮ ਸੀ ਬੰਦਾ ਤੇ ਫੇਰ ਜੇ ਲੈਲਓ ਕੰਮ ਤੇ ਫੇਰ ਉਹ ਤਾਂ ਪੂਰਾ ਦੇਣਾ ਭੈ ਨਾ ਕਰਕੇ ਹਨਾ ਹਾਂ ਟਾਈਮ ਦੇਣਾ ਪੈਂਦਾ ਕੰਮ ਫਿਰ ਇਹਨਾ ਨ ਕਰ ਪਾਉਂਦੀ ਆ ਨਾ ਇਸ ਕਰਕੇ ਬਸ ਨੱਪਣੇ ਸੀਨ ਆ
ਅੱਛਾ ਮੈਂ ਸੁਣਿਆ ਤੁਸੀਂ ਰੁਮਾਲਾ ਸ ਵੀ ਕਰਦੇ ਉਹ ਸੇਵਾ।
ਹਾਂ ਵਾਹਿਗੁਰੂ ਜੀ ਲੈ ਲੈਂਦੇ ਸੀ ਪਹਿਲੇ ਤੇ ਹੋ ਜਾਂਦੇ ਸੀ ਹੁਣ ਤੇ ਕਾਫ਼ੀ ਟਾਈਮ ਹੋ ਗਿਆ ਹੁਣ ਨ ਕੀਤੀ। ਸੇਵਾ ਹਾਂ। ਹਾਂ ਹਾਂ। ਪਹਿਲੇ ਤਾਂ ਪਿਛਲੀ ਵਾਰ ਤੇ ਹੋ ਗਈ ਸੀ ਸੇਵਾ ਬੜੀ ਵਧੀਆ ਹੋਈ ਸੀ।
ਅੱਛਾ।
ਨਹੀਂ ਉਹਨਾਂ ਨੂੰ ਜ਼ੂਰ ਹਨਾ। ਉਹਨਾਂ ਨੇ ਲਈ ਨੀ ਸੇਵਾ ਮੇਰੇ ਕੋਲ ਇਸ ਵਾਰ।
ਹਾਂ ਜਦੋਂ ਵੇਖੋ ਉਹਦਾ ਹੁਕਮ ਹੋਣਾ
ਹਾਂਜੀ ਹਾਂ ਉਹਦੇ ਹੂ ਮ ਵਿੱਚ ਹੀ ਰਹਿ ਕੇ ਆਪਾਂ ਕਰ ਸਕਦੇ ਹਾਂ ਕੁਛ ਵੀ ਕਰਨਾ ਹੋਏ ਤੇ।
ਸ਼ਾਇਦ ਨਹੀਂ ਉਹਨਾਂ ਨੂੰ ਹਨਾ। ਹਾਂ। ਹੋਰ ਦੱਸੋ ਤੁਸੀਂ।
ਹੋਰ ਬੱਚੇ ਗਏ ਹੋਏ ਕਿਤੇ, ਨਹੀਂ ਹਜੇ ਨਹੀਂ ਪੀਤੀ ਬਸ ਸੁੋ ਸੁੱਤੇ ਦੇ ਸੀ ਆਪ ਤੇ ਮੈਂ ਹੁਣੇ ਬਣਾਵਾਂਗੀ। ਹਾਂਜੀ ਮੈਂ ਕੱਲਿਆਂ ਨਹੀਂ ਪੀਣੀ ਹੁੰ
ਚਾਹ ਨਾਲ ਅੱਛਾ ਚਾਹ ਨਾਲ ਫ ਤੁਸੀਂ ਕੁਛ ਮਤਲਬ ਕੀ ਲੈਂਦੇ ਹੋ ਮੱਠੀ ਵਗੈਰਾ ਯਾ ਸਨੈਕਸ ਵਗੈਰਾ। ਮੰਗਵਾਉਂਦੇ ਹੋਗੇ ਸ਼ਾਮ ਦੇ ਹਾਂਜੀ-ਹਾਂਜੀ ਤੇ ਮੱਠੀਆਂ ਵਗੈਰਾ ਘਰ ਹੀ ਬਣਾਦੇ ਮਾਰਕੇਟ ਚ ਲੈ
ਹਾਂ ਨਹੀਂ ਮੱਠੀਆਂ ਘਰ ਬਣਾਉਦੇ ਆ ਮੱਠੀਆਂ, ਮਟਰੀ ਹਾਂਜੀ-ਹਾਂਜੀ, ਹਾਂਜੀ।
ਖਾਣੇ ਹ ਚੀਜ਼ ਉਹ ਜ਼ਿਆਦਾ
ਹਾਂ ਇੱਕ ਤਾਂ ਬਰਕਤ ਵਾਲੀ ਆਉਂਦੀ ਹੈ ਦੂਜਾ ਸਾਫ਼ ਸੁਥਰੀ ਆਉਂਦੀ ਹੈ ਕਿਉਂ ਕੀ ਅਸੀਂ ਮ੍ਰਤ ਛੱਕਿਆ ਹੋਇਆ ਤੇ ਅਸੀਂ ਇਧਰ
ਹਾਂ ਨਾਲੇ ਸਾਫ਼ ਸਫ਼ਾਈ ਦਾ ਆਪਾਂ ਆਪਣਾ ਧਿਆਨ ਰੱਖ ਨ ਆ ਜਿੰਨੀ ਤਰੀਕੇ ਨਾਲ ਬਣਾਉਂਦੇ ਹਾਂ ਤੇ ਬਾਹਰ ਦੇ ਤਾਂ ਫਰ ਪਤਾ ਨੀ ਕਿਸ ਤਰ੍ਹਾਂ ਦੇ ਆ ਲਗਾਨ ਕਿਸ ਤਰ੍ਹਾਂ ਦੇ ਨਹੀਂ ਲਗਾਾਨ ਹਾਂ ਵਹਿਮ ਜਾ ਜਾਂਦਾ ਪਰ ਵੇਖੋ ਜਦੋਂ ਮਜਬੂਰੀ ਹੈ। ਫੇਿਰ
ਹਾਂ ਜਦੋਂ ਬੜੀ ਮਜਬੂਰੀ ਹੁੰਦੀ ਫੇਿਰ ਜਦੋਂ ਕੋਈ ਨਹੀਂ ਮਿਲਦਾ ਤੇ ਫਿਰ ਖਾਣੀ ਵੀ ਪੈ ਜਾਂਦੀ ਕੋਈ ਇਹ ਨੀ ਬਿਲਕੁਲ ਨਹੀਂ ਖਾਂਦੇ ਖਾਂਦੇ ਹਾਂ ਘੱਟ ਖਾਂਦੇ
ਘਟ ਖਾਂਦੇ ਹਾਂ ਚਲੋ ਵਧੀਆ ਤੁਸੀਂ ਆਪ ਬਣਾ ਲੈਂਦੇ ਹੋ।
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ
ਸਾਰੀਆਂ ਬਣਾ ਲੈਂਦੇ ਹੋ ਚਾਈਨੀਜ਼ ਆਈਟਮ
ਹਾਂਜੀ ਹਾਂਜੀ ਬਣਾ ਲੈਂਦੇ ਹਾਂ ਜ਼ਿਆਦਾਤਰ ਘਰ ਹੀ ਬਣਾਦੇ ਆਾਂ ਜੋ ਵੀ ਬੱਚੇ ਜਿਵੇਂ ਬੱਚਿਆਂ ਦਿਲ ਕਰ ਛੋਟੀਆਂ ਨੇ ਮੋਮੋ ਸਪਿੰਗ ਰੋਲ ਸਭ ਕੁਛ ਘਰ ਹੀ ਬਣਾਉਾਨਦੇ ਹਾਂ ਅਸੀਂ ਹਾਂਜੀ
ਅੱਛਾ ਵਧੀਆ ਤੁਸੀ ਤੇ ਕਾਰੀਗਰੋਂ ਹੈ। ਨਾ
ਬਸ ਸੁ ਹੀ ਜਾਂਦੀ ਹ ਹਾਂਜੀ
ਚਾਹੀਦਾ ਨਾ
ਹਾਂਜੀ ਹਾਂਜੀ ਆਓ ਤੁਸੀਂ ਆਓ ਤੁਹਾਨੂੰ ਵੀ ਕਮਾਵਾਂਗੇ
ਆਵਾਂਜੀ ਮੈਮ ਸੋਚ ਰਿਹਾ ਅਸੀਂ ਆਉਣ ਵਾਸਤੇ ਫਰ ਜਦੋਂ ਆਏ ਤੇ ਫਿਰ ਜ਼ਰੂਰ
ਆਓ ਤੁਸੀਂ ਆਓ ਇੱਕ ਦੋ ਦਿਨ ਰਓ ਸਾਡੇ ਕੋਲ
ਹੈਲੋ ਹਾਂਜੀ ਮੈਂ ਕਿਹਾ ਹੋਰ
-ਪਿੱਛੇ ਹੀ ਬਣਾਈ ਸੀ ਥੋੜੇ ਦਿਨ ਪਹਿਲੇ ਮੱਠੀ ਬਣਾਈ ਸੀ
ਅੱਛਾ
ਜੀ
ਹਾਂ ਫਿਰ ਵਧੀਆ ਬਣਾਈ ਹੋਣੀ ਹੈ ਤੁਸੀਂ ਅੱਛਾ ਅੱਛਾ ਘੀ ਡਾਲ ਦਾ। ਸੌਸ ਯੂਜ ਕਰਦੇ ਹੋ ਯਾ ਕਿਸ ਤਰਾਂ ਬਣਾਉਂਦੇ ਊ।
ਅਸੀਂ ਵੈਸੇ ਮੱਠੀ ਸਿਰਕ ਉਹ ਘਿਓ ਹੀ ਪੈਂਦਾ ਹੈ ਡਾਲਡਾ ਘਿਓ।
ਹਨਾ ਘਿਓ ਹੀ ਪੈਦਾ।
ਅਦਾ ਹਾਂਜੀ। ਡਾਲਡਾ ਘਿਓ ਪਾ ਲੈਂਦੇ ਹਾਂ ਅੱਧਾ ਅੱਧਾ ਦੇਸੀ ਪਾ ਲੈਂਦੇ ਹਾਂ ਉਹਦੇ ਨਾਲ ਕੀ ਹੁੰਦਾ ਟੇਸਟ ਪੈਂਦਾ ਹੈ ਵਿੱਚ ਥੋੜ੍ਹੀ ਕਸੂਰੀ ਮਿੱਥਤੀ ਪਾ ਦੋ ਥੋੜੀ ਜਿਹੀ ਜਵਾਇਣ ਪਾ ਦੋ ਹਾਂਜੀ। ਥੋੜਾ ਜਿਹਾ ਕਾਲਾ ਨਮਕ ਬਹੁਤ ਥੋੜਾ ਵ ਚਿੱਟਾ ਨਮਕ ਪਾ ਦੋ ਬਸ। ਤੇ ਹਾਂ ਹਾਂ ਤੇ ਉਹਨੂੰ ਫੇਿਰ ਪਾਣੀ ਨਾਲ ਗੁੰਨ ਦੋ ਹਲਕਾ ਹਲਕਾ ਮਤਲਬ ਕਿ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਉਹਨੂੰ
ਅੱਛਾ ਅੱਛਾ।
ਫੇਿਰ ਜਿਵੇਂ ਆਟਾ ਗੁੰਨ ਕੇ ਦਸ ਪੰਦਰਾਂ ਮਿੰਟ ਵਸਤੇ ਰੱਖ ਦੋ। ਬੜਾ ਰਸ ਜਾਂਦਾ ਨਾ ਵਿੱਚ ਉਹ ਬਹੁ। ਨਮਕ ਨਮੁਕ ਸਭ ਕੁੁਸ਼।
ਅੱਛਾ।
ਬਸ ਫੇਰ ਉਹਨੂੰ ਤੇਲ ਵਿੱਚ। ਬਣਾਉਦੇ ਹਾਂ ਸੀ ਸਰਓ ਦਾ ਤੇਲ ਗਰਮ ਕਰਕੇ ਨਾ ਤੇਜ਼।
ਅੱਛਾ ਅੱਛਾ।
ਰਾਈ ਸਾੜ ਕੇ ਰੱਖ ਲੈਂਦੇ ਹਾਂ।
ਅੱਛਾ ਅੱਛਾ ਅਤੇ ਕਹਿੰਦੇ ਨੇ ਰਿਫਾਈੰਡਸ ਬਣਾਉਣੀ ਚਾਹੀਦੀਆਂ।
ਨਹੀਂ ਅਸੀਂ ਉਹ ਤਦੇ ਨੀ ਰਿਫਾਇੰਡ ਕਟ
ਤੇ ਫੇਰ ਉਹ ਉਸ ਨਾਲ ਸਰਸੋਂ ਤੇਲ ਨਾਲ ਪੀਲੀ ਪੀਲੀ ਨੀ ਹੋ ਜਾਂਦੀ ਆ।
ਹਾਂ ਤੇ ਕੋਈ ਗੱਲ ਨੀ ਆਪ ਹੀ ਖਾਣੀ ਹੁੰਦੀ ਏ।
ਅੱਛਾ ਅੱਛਾ ਚਲੋ ਸਹੀ ਹੈ ਅੱਛਾ ਤੇਜ ਗਰਮ ਕਰਕੇ।
ਹਾਂ ਇੱਕ ਵਾਰ ਜਿਵੇਂ ਸਾੜ ਕੇ ਰੱਖ ਲਿਆ ਹਾਂ ਸਾੜ ਕੇ ਰੱਖ ਲਿਆ ਇੱਕ ਵਾਰ ਤੇਲ ਫਰ ਜਦੋਂ ਅਸੀਂ ਨੂੰ ਦੁਬਾਰਾ ਕਰਨੇ ਆ ਨਾ ਅ ਗਰਮ ਕਰਨੇ ਆ ਫੇਰ ਨੀ ਘੀ ਬੰਦੀ
ਅੱਛਾ ਅੱਛਾ ਹਾਂ ਉਹ ਮਤਲਬ ਕਿ ਨਾਲੇ। ਪਹਿਲੇ ਇੱਕ ਵਾਰੀ ਪਹਿਲੇ ਫਰਾਈ ਕਰਲੋ ਕੁਛ ਹਨਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਸ਼ੇਪ ਅਪਨਾ ਜਿਵੇ ਮਰਜ਼ੀ। ਜਿਵੇਂ ਤੁਹਾਡਾ ਮਨ ਕਰਦਾ ਓਵੇ ਬਣਾ ਲਓ ਕਦੀ।
ਅੱਛਾ -ਅੱਛਾ ਚਲੋ ਅੱਛੀ ਗੱਲ ਹੈ ਬੜੀ। ਬਹੁਤ ਵਧੀਆ ਹਾ। ਚਲੋ ਠੀਕ ਹੈ ਨਾ। ਸਤਿ ਸ਼੍ਰੀ ਅਕਾਲ।
ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ।